ਹੈਲੋ
ਸਤਿ ਸ੍ਰੀ ਅਕਾਲ ਕਿਵੇਂ ਓਂ।
ਵਧੀਆ ਤੁਸੀਂ ਦੱਸੋ।
ਹੋਰ ਕੀ ਕਰਦੇ ਪਏ ਸੀ।
ਕੁਛ ਨਹੀਂ ਡਟੀ ਪਈ ਸੀ ਬਸ ਥੱਕ ਥੁੱਕ ਕੇ ਕੰਮ ਕੁਮ ਕਰਕੇ
ਅੱਛਾ-ਅੱਛਾ
ਹਾਂਜੀ ਹੋਰ ਦੱਸੋ ਤੁਸੀਂ-ਤੁਸੀਂ ਕੀ ਕਰ ਰਹੇ ਸੀ।
ਬਸ ਮੈਂ ਵੀ ਔਫਿਸ ਤੋਂ ਆਈ ਸੀ ਹੋ ਗਿਆ ਟਾਈਮ ਥੋੜੇ ਜਰ ਫਿਰ ਬਸ ਖਾਣਾ ਖੁਣਾ ਖਾਇਆ ਆਪਾਂ ਹੁਣ ਬਸ ਲੈਟਣ ਦੀ ਤਿਆਰੀ ਆ ਫਿਰ ਸੋ ਜਾਣਗੇ ਫਿਰ ਸੁਬਾਹ ਔਫਿਸ ਵੀ ਆ। ਕੱਲ ਮੈਂ ਤੁਹਾਨੂੰ ਕਿਆ ਸੀ ਨਾ ਜਆਇਨਿੰਗ ਕੀਤੀ ਆ ਮੈਂ ਨਵੇਂ ਔਫਿਸ 'ਚ
ਹੂੰ-ਹੂੰ-ਹੂੰ
ਬਸ ਉਸਦੀ ਉਹਜੀਿਟਿੰਗ ਆ ਮੇਰੀ ਗੱਲ ਦੀ ਬਾਕੀ ਤਿਆਰੀ ਤਾਂ ਕੁਛ ਹੈ ਨੀ ਅੱਜ ਮੈਨੂੰ ਬਸ ਕੋਲ-ਕੋਲ ਕਰਾਈ ਸੀ ਕੋੋਲ ਕਰਾਈ ਮਤਲਬ ਇਹ ਏਜੰਟ ਆਪਣੇ ਮਤਲਬ ਏਜੰਟ ਲਈ ਏਜੰਟ ਏਜੰਟ ਦੀ ਕੋ ਗਲੀ ਇੱਕ ਮੈਂ ਸੀ ਤਾਂ ਇੱਕ ਮੇਰਾ ਸਾਈਡ ਦੇ ਇੰਪਲੋਈ ਸੀ। ਦੋਨਾਂ ਨੂੰ ਵੀਡੀਓ ਕਾੱਲ-ਕਾੱਲ ਲਾ ਦਿੱਤੀ ਤੇ ਆਪਾਂ ਈ ਤੇ ਮੈਂ ਏਜੰਟ ਬਣੀ ਹੋਈ ਸੀ ਤਾਂ ਉਹ ਕਸਟਮਰ ਬਣਿਆ ਹੋਇਆ ਸੀ। ਬੱਸ ਇਹੀ ਸਭ ਕਿ ਤਾਂ ਮਤਲਬ ਪੰਜ ਛੇ ਸਤ ਬਾਰਾਂ ਤੇਰਾਂ ਮਿਸ ਕੋਲਾਂ ਕਾਲ ਕਰ ਦਿੱਤੀ ਅੱਜ ਮੈਂ ਇੱਕ ਇੱਕੀ ਵਾਰੀ ਬਸ ਫਿਰ ਮੈਂ ਕਿਆ ਮੈਮ ਜੀ ਮੈਨੂੰ ਜਾਣ ਦਿਓ। ਮੈਂ ਜਾਣਾ ਸੀ ਕਿਉਂਕਿ ਮੇਰੀ ਫਰੈਂਡ ਆਈ ਵੀ ਅਹ ਆ ਗਈ ਸੀ। ਆਪਣੇ ਔਫਿਸ ਤੋਂ ਤੇ ਮੇਰੇ ਕੋਲ ਚਾਬੀ ਵੀ ਨਈ ਸੀ ਤਾਂ ਉਹਨੂੰ ਜਾਣਾ ਸੀ ਔਫਿਸ ਮਤਲਬ ਘਰ ਆਣਾ ਸੀ ਤੇ ਚਾਬ ਮੈਨੂੰ ਲੱਗਿਆ ਹੈ ਨ ਚਾਬੀ ਤੇ ਮੇਰੇ ਕੋਲ ਸੀ। ਤੇ ਮੈਂ ਸੋਚਿਆ ਹੁਣ ਲੋਕ ਕਿੱਦਾਂ ਖੋਲੂਗੀ ਤਾਂ ਬਸ ਓ ਉਸਨੂੰ ਦੱਸਿਆ। ਅਹ ਉਹ ਮਤਲਬ ਦੂਜੀ ਸੀ ਕੋਰਪਲਾਈ ਉਹ ਮਤਲਬ ਇੱਕ ਹੋਰ ਫਰੈਂਡ ਰੈਂਦੀ ਹੀ ਤ ਉਹ ਗਈ ਨਈ ਸੀ। ਤੇ ਇਹਦੇ ਕਰਕੇ ਉਹ ਖੁੱਲਿਆ ਹੋਇਆ ਸੀ ਇਜਾਂ ਤਾਂ ਲੋਕ ਜ਼ਰੂਰਤ ਨਹੀਂ ਪਈ ਹੁਣ ਬਾਰ ਈ ਖੜੋਂਦੀ। ਬਾਕੀ ਅੱਜ ਤਾਂ ਮੈਂ ਪੈਦਲ ਗਈ ਸੀ।
ਹਾਂ
ਪਹਲੇ ਦੇਖ ਲਿਆ ਸੀ ਰਸਤਾ ਜਿਹਾ ਨਾ। ਤੇ ਮੈਂ ਸੀਪੀ ਤੋਂ ਸਿੱਧਾ ਆਟੋ ਲਿੱਤਾਂ ਏਅਰਪੋਰਟ ਰੋਡ ਦਾ ਤਾਂ ਉਹਨੂੰ ਮੈਨੂੰ ਉਤਾਰ ਦਿੱਤਾ ਤਾਂ ਮੈਂ ਜਿੱਦਾਂ ਉਤਰੀ ਮੈਂ ਪਹਿਲ ਚੱਲਣ ਲੱਗੀ ਮੈਂ ਪਸੀਨੋ ਪਸੀਨ ਪੂਰਾ ਪਸੀਨੋ ਪਸੀਨ ਹੋਈ ਮੈਂ।
ਹਮ ਹਮ
ਬਾਕੀ ਫੇਰ ਜੀਵੇ ਤੇਵੇਂ ਮੈਂ ਪਹੁੰਚੀ ਅੱਜ ਅੱਜ ਇੱਕ ਹੋਰ ਕੋਈ ਨਹੀ ਆਇਆ ਸੀ। ਫਿਰ ਮੈਮ ਕਹਿੰਦੀ ਦਿਵਿਆ ਤੁਹਾਡੇ ਕੋਲ ਕੋਈ ਫਰੈਂਡ ਆ ਕਿ ਤੁਹਾਨੂੰ ਜੋਬ ਲਈ ਚਾਹੀਦਾ ਮਤਲਬ ਉਹਨੂੰ ਜੋਬ ਚਾਹੀਦੀ ਹੈ ਮੈਂ ਕਿਹਾ ਵੈਸੇ ਮੈਮ ਇੱਕ ਹੈ। ਇਹ ਤਾਂ ਹੈ ਮੰਸ਼ਿਕਾ ਦੀ ਗੱਲ ਕਰ ਰਹੀ ਸੀ ਮੈਂ ਕਹਿੰਦੀ ਵੀ ਨਾ ਸੀ ਵੀ ਭੇਜ ਦੇਣਾ ਮੈਨੂੰ ਮੈਂ ਕਰਾ ਦਾਂਗੀ। ਮਤਲਬ ਕੋਈ ਚੱਕਰ ਨੀ ਮੈਂ ਤੁਹਾਨੂੰ ਛੇ ਭੇਜਦਾਂਗੀ ਮੈਂ ਫੇਰ ਉਹਦੀ ਸੀ ਵੀ ਛੇ ਭੇਜੀ ਮੈਨ
ਹੂੰ ਅੱਛਾ।
ਬਾਕੀ ਮੈਮ ਨੇ ਤੁਸੀ ਮੈਨੂੰ ਕੁੱਛ ਦੱਸਿਆ ਨੀ ਹਾਲੇ ਤੱਕ ਬਾਕੀ ਮੈਨੂੰ ਲੱਗਦਾ ਕੋਈ ਜਣਾ ਨਿਕਲੂਗਾ ਤਾਂ ਨਾ ਮੈਮ ਐਡ ਕਰਾਉਣ ਕਰਏਗੇ ਕਿਸੇ ਨੂੰ ਤਾਂ ਮੈਨੂੰ ਲੱਗਦਾ ਉਹ ਵੰਸ਼ਿਕਾ ਵੀ ਹੋ ਸਕਦੀ ਹੈ ਨਾ ਫੋਨ ਆਊਗਾ ਨਾ। ਦੋ ਜਣੇ ਹੈ ਨਾ ਆਪਾ ਹਲੇ ਲਕਸ਼ਣ ਲਈ
ਅੱਛਾ, ਅੱਛਾ।
ਤਾਂ ਇਹ ਦੋਨਾਂ ਵਿੱਚੋਂ ਇੱਕ ਨਿਕਲੂਗਾ ਕੱਲ ਤਾਂ ਦੀਦੀ ਦਾ ਹੋਰ ਕਰਦਾ ਕੁਛ।
ਚਲੋ ਤੁਹਾਡਾ ਹੋ ਜਾਏਗਾ ਕੱਲ।
ਹਾਂ ਦੇਖਦੇ ਆ ਕੀ ਹੁੰਦਾ। ਕੀ ਕੀ ਹੁੰਦਾ ਹੋ ਤਾਂ ਜਾਊਗਾ।
ਤਾਂ ਐਕਸਪੀਰੀਅੰਸ ਵੀ ਹੈਗਾ ਤੁਹਾਡਾ
ਕਿੱਦਾਂ ਦਾ ਐਕਸਪੀਰੀਅੰਸ ਪਤਾ ਨੀ। ਕੀ ਕਰਾਂਦੇ ਕੀ ਨਹੀਂ ਕਰਾਉਂਦੇ ਪਾਗਲ ਜੇ
ਆਹੋ ਪਾਗਲ ਤੋਂ ਬਣਾਏ ਰੱਖਾ ਹੈ। ਸਾਡਾ ਈ ਬਣਾਇਆ ਹੋਇਆ। ਸਾਡੀ ਵੀ ਕੱਲ ਛੁੱਟੀ ਸ਼ੁਰੂ ਹੁੰਦੀਆਂ।
ਅੱਛਾ, ਅੱਛਾ ਤੁਸੀਂ ਵੀ ਕੱਲ੍ਹ ਫਲੋਰ ਤੇ ਜਾਓਗੇ?
ਆਹੋ ਅਸੀਂ ਵੀ ਕੱਲ ਫਲੋਰ ਤੇ ਜਾਣਾ ਹੈ ਉਧਰ ਟੈਗੀ ਕਰਨੀ ਸਿਖਾਉਣੀ ਹੈ ਕਿ ਚੈਟ ਲੈਣੀ ਹੈ ਲਾਈਵ ਚੈਟ ਦੇਣੀ ਹੈ।
ਅੱਛਾ, ਅੱਛਾ, ਅੱਛਾ ਕੋਈ ਗੱਲ ਨੀ ਜੀ ਕੋਈ ਗੱਲ ਨੀ। ਬਾਕੀ ਤਾਂ ਬਸ ਕੀ ਆ। ਅਜ ਤਾਂ ਬੜਾ ਥੱਕੇ ਪਏ ਆ ਨਿੰਦਰ ਪਾਂਉਂਦੀ ਆ ਮੈਨੂੰ ਤਾਂ
ਹੂੰ, ਮੈਂ ਵੀ ਥੱਕੀ ਪਈ ਹਾਂ ਹੁਣ ਅੱਜ।
ਓਕੇ, ਓਕੇ ਹੋਰ ਮੰਮੀ ਡੈਡੀ ਕਿੱਧਰ?
ਉਹ ਵੀ ਸਭ ਵਧੀਆ। ਹਾਂਜੀ ਵਧੀਆ ਨੇ ਸਭ ਤੁਸੀਂ ਦੱਸੋ?
ਹਮ ਹਮ ਬਸ ਮੇਰੇ ਵਧੀਆ ਹੀ ਨੇ ਬਸ ਮੈਂ ਅੱਜ ਕੋਲ ਕੀਤੀ ਸੀ ਮੈਂ ਸੋਚਿਆ ਥੋੜੀ ਦੇਰ ਬਾਦ ਕਰਦਾ। ਪਰ ਉਹ ਤਾਂ ਪਤਾ ਨੀ ਫੋਨ ਹੀ ਨੀ ਚੱਕਦੇ ਪਏ ਮੈਂ ਪਤਾ ਨੀ ਕਿੱਧਰ ਹੈ।
ਹਮ ਮੇਰੇ ਵੀ
ਮੈਂ ਸੋਚਿਆ ਤੁਹਾਨੂੰ ਕਰ ਲਵਾਂ ਮੈਂ ਕੋਲ਼। ਠੀਕ ਹ ਬਰੋ ਮੈਂ ਚੱਕਲ ਬਸ ਮੈਂ ਚੱਕਿਆ ਤੁਹਾਡੀ ਭੈਣ ਆ ਗਈ ਸੁਬਾਹ ਸੁ ਆ ਗਈ ਸੀ?
ਆਹੋ ਮੇਰੀ ਭੈਣ ਤਾਂ ਆ ਗਈ ਸੀ ਸੁਬਹਾ ਸੁਬਾਹ ਹੀ ਆ ਗਈ ਸੀ। ਉਨੂੰ ਪਤਾ ਹੀ ਸੀ ਉਹਦੀ ਕੰਪਨੀ ਚ ਅੱਜ ਛੁੱਟੀ ਸੀ। ਤੋ ਮੋਰਨਿੰਗ ਚ ਹੀ ਆ ਗੀ ਤੇ ਬਾਦ ਵਿੱਚ ਉਨੂੰ ਪਤਾ ਚਲਾ ਓਦੀ ਤੋਂ ਛੁੱਟੀ ਸੀ।
ਓ ਹੋ ਅੱਛਾ-ਅੱਛਾ ਕੋਈ ਗੱਲ ਨੀ ਹੋ ਜਾਂਦਾ ਕਦੇ-ਕਦੇ ਪਲੇਖਾ ਲੱਗ ਜਾਂਦਾ ਨਾ ਕਿੱਦਾਂ ਓਨਾ ਬੰਦਾ ਕਿੱਦਾਂ ਆ ਜਾਂਦਾ
ਨੀ ਓਦੇ ਸਰ ਨੇ ਬਤਾਇਆ ਹੀ ਨੀ ਓਨੂੰ ਦੱਸਿਆ ਈ ਨੀ।
ਓ ਹੋ ਹੋ ਮੈਂ ਤੇ ਮੱਰ ਹੀ ਗਈ।
ਗਾਲੀਆਂ ਦੇ ਰੀ ਸੀ ਓ ਤੇ ਸਾਨੂੰ।
ਹਮ ਓ ਸਾਰਾ ਦੱਸੇ ਕਿਉ ਨੀ ਬਾਈਨਲੀ ਕਿੰਨੇ ਦੱਸਿਆ?
ਪਤਾ ਨੀ ਮੈਂ ਉਨੂੰ ਸਵੇਰੇ ਦੱਸਾਂ।
ਅੱਛਾ-ਅੱਛਾ ਸਵੇਰੇ ਦੱਸਿਆ ਹੋਣਾ ਨਾ ਕਿਤੇ ਛੂੱਟ
ਆਹੋ ਸਵੇਰੇ ਦੱਸਾਂ ਓ ਤੋਂ ਕਹਿ ਰੀ ਸੀ। ਪਹਿਲੇ ਹੀ ਦੱਸਦੇ ਤ ਤੇ ਆਰਾਮ ਚ ਨਿਕਲਦੇ
ਕੋਈ ਗੱਲ ਨੀ ਹੋ ਜਾਂਦਾ ਕਦੇ-ਕਦੇ ਪੁੱਲ ਜਾਂਦਾ ਇਨਸਾਨ ਵੀ ਇਨਸਾਨ ਇਕੀ ਜਾਂਦੀ ਏ ਬਾਕੀ ਤਾਂ ਕੁਛ ਨੀ ਮੈਂ ਵੀ ਜਾਣਾ ਸੰਡੇ ਨੂੰ ਅੱਜ ਮੈਨੂੰ ਨਾ ਫੋਨ ਆਇਆ ਮੈਂ ਗਿਆ ਪਤਾ ਨੀ ਕਿਹੜਾ ਥਾਨਾ ਥਾਨਾ ਕਰ ਕੇ ਫੋਨ ਆ ਰਿਹਾ ਸੀ ਤਾਂ ਮੈਂ ਦੇਖ ਕਹਿੰਦੇ ਮੈਂ ਪਤਾ ਨੀ ਕਿਦਾ ਫੋਨ ਆ ਪਲੇ ਤਾਂ ਮੈਂ ਚੱਕਿਆ ਨੀ ਕਿਉਂਕਿ ਮੈਂ ਦੀਦੀ ਨਾਲ ਕਾਲ ਕਰ ਰਹੀ ਸੀ। ਫੋਨ ਚ ਐਹੀ ਤੇ ਫੇਿਰ ਮੈਂ ਮੈਂ ਚੱਕੀ ਮੈਂ ਮੈਨੂੰ ਪਤਾ ਵੀ ਨੀ ਲੱਗੀ ਕਿ ਫੋਨ ਆਇਆ ਕਿ ਨੀ ਆਇਆ। ਫਿਰ ਦੂਜਾ ਫੋਨ ਆਇਆ ਮੈਨੂੰ ਫਿਰ ਮੈਂ ਮਤਲਬ ਫੋਨ ਆਇਆ ਮੈਂ ਚੱਕਿਆ ਨ ਮੈਂ ਨਾ ਟੂ ਕੋਲਰ ਚ ਦੇਖਿਆ ਕਿਆ ਮੈਂ ਕੇਹਾ ਨੋ ਨੰਬਰ ਆ। ਸ਼ੁਕਰ ਆ ਮੈਂ ਦੇਖ ਲਿੱਤਾ ਉੱਧਰ ਲਿਖਿਆ ਠਾਨਾ ਅਠਾਨਾ ਕਰਕੇ ਤੇ ਮੈਂ ਕੋਰ ਮਿਲਾਈ ਮੈਂ ਕਿਹਾ ਹਾਂਜੀ ਕੀ ਗੱਲ ਆ ਕਹਿੰਦੇ ਕਿ ਤੁਸੀਂ ਕਿੱਥੇ ਹੋ ਮੈਂ ਤੁਹਾਨੂੰ ਬੋਲ ਰਿਹਾ ਮੈਂ ਕਹਿੰਦਾ ਮੈਂ ਕਿਹਾ ਤੁਹਾਡੇ ਤੋਂ ਮਤਲਬ ਕੀ ਕਹਿੰਦਾ ਪਾਸਪੋਰਟ ਵੈਰੀਫਿਕੇਸ਼ਨ ਲਈ ਬੋਲ ਰਿਹਾ ਮੈਂ ਕੇਹਾ ਅੱਛਾ-ਅੱਛਾ। ਦੱਸੋ ਕੀ ਕੀ ਕੰਮ ਆ? ਤਾਂ ਉਹ ਕਹਿ ਰਹੇ ਸੀ ਕਿ ਕੁਛ ਨੀ ਤੁਸੀਂ ਵੈਰੀਫਿਕੇਸ਼ਨ ਲਈ ਆਣਾ। ਤੁਸੀਂ ਕਿੱਧਰ ਓ ਐਲੇ? ਮੈਂ ਕਿਹਾ ਹਰਿਆਣਾ ਮਨੂੰ ਕੀ ਪਤਾ ਕੀ ਮਤਲਬ ਲੋਕੇਸ਼ਨ ਪੁੱਛ ਰਿਹਾ ਸੀ ਮੈਂ ਦੋ ਵਾਰ ਓ ਦੋ ਮਾਰ ਪੁੱਛਿਆ ਵਗ ਕਿੱਧਰੋਂ ਵਗਾ ਹਰਿਆਣਾ ਮੈਂ ਕਿਹਾ ਮੈਂ ਘਰ ਫਿਰ ਰਹਿੰਦੀ ਇੱਧਰੋਂ। ਬਾਹਰ-ਬੂਰ ਹੋ ਕਿਆ ਮੈਂ ਕਿਹਾ ਵੈਸੇ ਤਾਂ ਯਮਨਾ ਨਗਰ ਦੀ ਆਂ। ਕਿਦ ਛਛ ਨੀ ਆਂਦਾ ਆਜਓ ਤੁਸੀਂ ਕੱਲ ਆ ਜਾਓ ਵੈਰੀਫਿਕੇ ਨ ਮੈਂ ਹੱਲੇ ਮੈਂ ਤਾਂ ਨੀ ਆ ਸਕਦੀ ਮੈਂ ਬਾਹਰ ਆ ਹੱਲੇ ਕਿੰਹਦਾ ਅੱਛਾ ਬਾਰ ਬਾਰ ਹਾਂ ਮੈਂ ਕੇਹਾ ਅੱਛਾ ਹਾਂਜੀ-ਹਾਂਜੀ। ਉਹ ਕਹਿ ਰੇ ਕੋਈ ਗੱਲ ਨੀ ਤੁਸੀਂ ਆ ਜੋ ਮੈਂ ਕਿਹਾ ਸੰਡੇ ਤੱਕ ਆ ਜਾਂਗੇ ਆਪਾਂ ਕੋਈ ਚੱਕਰ ਤਾਂ ਨੀ ਐ। ਜਾਂ ਕਿਸੇ ਨੂੰ ਭੇਜਦੀਏ ਕਹਿੰਦਾ ਨਈ-ਨਈ ਤੁਸੀਂ ਆਣਾ। ਸਾਡਾ ਵੀ ਕੰਮ ਐ ਪਤਾ ਨੀ ਕੀ ਕੰਮ ਹੈ ਸਾਨੂੰ ਪਤਾ ਕੀ ਕੰਮ ਹੁੰਦਾ ਸਾਡਾ?
ਪਤਾ ਨੀ ਏਨਾਂ ਨੇ
ਓ ਕਹਿ ਰਹੇ ਸੀ ਤੁਸੀਂ ਆਣਾ ਤੁਹਾਡਾ ਜ਼ਰੂਰੀ ਏ ਕੰਮ।
ਆਹੋ ਉਨੇ ਵੈਰੀਫ ਕੇਸ਼ਨ ਕਰਨੀ ਐ ਓ ਤੁਹਾਡੇ ਆਧਾਰ ਕਾਰਡ ਲੈਂਗੇ ਤੁਹਾਡੇ ਆਸ-ਪੜੋਸ ਦੇ ਆਧਾਰ ਕਾਰਡ ਲੇਂਗੇ। ਉਹਨਾਂ ਦੇ ਸਿਗਨੇਚਰ ਲੇਂਗੇ ਉਨਾਂ ਦੀ ਫੋਟੋ ਆਧਾਰ ਕਾਰਡ ਦੀ ਫੋਟੋ ਕਪੀ ਲੇਂਗੇ ਉਹ ਬਸ ਉਹਨਾਂ ਨੂੰ ਇਹ ਦੇਖਣਾ, ਤੁਸੀਂ ਕਿੱਧਰੋਂ ਰਹਿੰਦੇ ਹੋ ਤੁਸੀਂ ਸਹੀ ਹੋ? ਕਿਹਦੀ ਓ?
ਇ ਗ ਗੱਲਨੀਆਂ ਖੁਸ਼ ਇਹੀ ਦੇਖਦੇ ਹੋਣੇ ਨਾ ਕਿ ਇੰਨੀ ਲਮੀ ਗੱਲ ਕਰਨੀ ਹੈ ਖੁਸ਼
ਆਹੋ-ਆਹੋ
ਬਸ ਕੋਈ ਨਾ ਮੈਂ ਤਾਂ ਉਹਨਾਂ ਨੂੰ ਕਹਿ ਰਹਿ ਸੀਗਾ ਕੋਈ ਨਾ ਮੈਂ ਸੰਡੇ ਨੂੰ ਫ੍ਰੀ ਹੋਵਾਂਗੀ। ਤੇ ਮੈਂ ਵੀ ਸੰਡੇ ਨੂੰ ਆਵਾਂਗੀ ਤੁਹਾਡੇ ਓਥੇ। ਕਹਿੰਦੇ ਕੋਈ ਦਿਕਤ ਨੀ ਤੁਸੀਂ ਕਦੇ ਵੀ ਆਜਿਓ ਮੈਂ ਘਰ ਆ ਹਾਂਜੀ, ਮਹਿੰਦਰ ਪੋਰੀ ਤੁਹਾਨੂੰ ਲੱਗਦਾ।
ਆਹ
ਸੁਤੇ ਨੀ ਸੀ ਤੁਸੀਂ?
ਨਾ ਕਾਂ ਸੁੱਤੀ ਸੀ ਮੈਂ ਹੁਣੀ ਤਾਂ ਥੱਕੇ ਲੇਟੀ ਹੋਈਆ।
ਅੱਛਾ-ਅੱਛਾ, ਆਫ਼ਿਸ ਕਦੋਂ ਜਾਂਦੇ ਹੋ ਤੁਸੀਂ?
ਸਵੇਰੇ ਸੱਤ ਵਜੇ।
ਅੱਛਾ, ਸੱਤ ਤੋਂ ਕਿਨੇ ਵਜੇ ਤੱਕ, ਅੱਠ ਘੰਟੇ ਪੂਰੇ?
ਆਹੋ, ਚਾਰ-ਚਾਰ ਸਾਢੇ ਚਾਰ ਵਜੇ ਤੱਕ ਘਰ ਆਉਂਦੀ ਆ ਮੈਂ।
ਅੱਛਾ-ਅੱਛਾ।
ਹੋਰ ਦੱਸੋ ਤੁਸੀਂ?
ਬਸ ਸਾਡਾ ਵੀ ਆਫਿਸ ਦਸ ਵਜੇ ਤੱਕ ਲੱਗਦਾ ਵੈਸੇ ਤਾਂ, ਵੈਸੇ ਸਾਡੀ ਟ੍ਰੇਨਿੰਗ ਚੱਲਦੀ ਹੈ ਤਾਂ ਆਪਾਂ ਲੇਟ ਜਾ ਸਕਦੇ ਹਾਂ, ਪਰ ਅੱਜ ਮੈਂ ਜਲਦੀ ਗਈ। ਕਿ ਅੱਜ ਮੈਂ ਦਸ ਪੰਦਰਾਂ ਜਾਂ ਸਾਢੇ ਦਸ ਤੱਕ ਪਹੁੰਚ ਗਈ ਸੀ। ਵੈਸੇ ਮੈਂ ਗਿਆਰਾਂ ਵਜੇ ਤੱਕ ਪਹੁੰਚਦੀ ਆ ਨਾ ਮੈਂ ਕੱਲ ਲੇਟ ਪਹੁੰਚਾਗੀ।
ਹੋਰ ਦੱਸੋ ਤੁਸੀਂ ਤੁਹਾਡੇ ਏ ਜਓ ਜੀ ਕਿਵੇਂ?
ਇਜੀ ਓ ਜੀ ਕੋਣ? ਅੱਛਾ-ਅੱਛਾ, ਇਹ ਇਹ ਤਾਂ ਠੀਕ ਨੇ। ਐ ਬਸ ਰੋਰੇ ਸੀ ਹਲੇ। ਰੋ ਰਹੇ ਨੇ, ਬਾਕੀ ਮੈਂ ਸੀਨ ਨੀ ਕੀਤਾ, ਮੈਂ ਕਿਹਾ ਮੈਨੂੰ ਰੋਣਾ ਪਸੰਦ ਨਹੀਂ ਇਨਸਾਨ ਦਾ।
ਅੱਛਾ ਮੈਨੂੰ ਵੀ ਨੀ ਪਸੰਦ ਜਿਹੜੇ ਬੰਦੇ ਰੋਂਦੇ ਆ ਨਾ
ਆਹੋ, ਪਤਾ ਨਹੀਂ ਕਿਹੜੀਆਂ ਗੱਲ ਛਿਡਦੇ ਨੇ ਮੈਂ ਤੇ ਨੋਰਮਲ ਗੱਲ ਕੀਤੀ ਆ।
ਆਹੋ, ਇਹ ਜੋ ਸਿੰਪਤੀ ਲੈਂਦੇ ਬਣਦੇ ਹੈ ਨਾ। ਮਨ ਤੇ ਕਰਦਾ
ਮੇਰਾ ਮਨ ਤਾਂ ਕਰ ਰਿਹਾ ਹਲੇ ਕਾੱਲ ਕਰਕੇ ਪੁੱਛਾ ਰੋ ਰਿਹਾ ਹਲੇ ਵੀ।
ਹਾ ਹ, ਅੱਛਾ-ਅੱਛਾ।
ਉਹ ਫਿਰ ਚੰਗਾ ਨੀ ਲਗਦਾ ਮੈਂ ਦਿਲ ਜੇ ਵੀ ਆ ਮੈਂ ਰੁਲਾਇਆ ਓਹਨਾ ਨੂੰ। ਮੈਂ ਕਸੂਰਵਾਰ ਆ ਜੋਸੀ ਆ ਉਹਨੇ ਦੱਸਿਆ ਮੈਂ ਉਹਨੂੰ ਦੱਸਿਆ ਮੈਂ ਨੀ
ਥੋੜਾ ਨਾ ਤੁਸੀਂ ਥੋੜਾ ਨਾ
ਅ ਆਹੋ-ਆਹੋ। ਮੈਂ ਕੀ ਕਰਾਂ ਬਸ?
ਮਰਦ ਜਾਤ ਇਹ ਵੀ ਹੁੰਦੀ ਹੈ।
ਹ ਚੱਲ ਕੀ ਕਰਾ ਮੈ ਪੂਰੀ ਸਟੋਰੀ ਦੱਸਾਂਗੀ ਬਾਅਦ ਚੋਂ ਇੱਕ ਮੈਨੁ ਨਾ ਥੋੜਾ ਜਿਹਾ ਕੰਮ ਆ ਫੇਰ ਉਸ ਤੋਂ ਬਾਅਦ ਮੈਂ ਤੁਹਾਨੂੰ ਸਟੋਰੀ ਦੱਸਾਂਗੀ ਪੂਰੀ।
ਆਹੋ ਕੋਈ ਗੱਲ ਨਹੀਂ-ਕੋਈ ਗੱਲ ਨਹੀਂ, ਤੁਸੀਂ ਆਰਾਮ ਨਾਲ ਦੱਸ ਦੇਨਾ।
ਨਹੀਂ ਬਸ ਪੰਜ ਮਿੰਟ ਵਿੱਚ ਮੈਂ ਤੁਹਾਨੂੰ ਕਾੱਲ ਬੈਕ ਕਰਦੀ ਹਾਂ ਮੈਂ ਤੁਹਾਨੂੰ ਦੱਸਾਂਗੀ ਕੀ ਆ ਕੀ ਸਟੋਰੀ ਨਹੀਂ ਆ। ਬਾਕੀ ਮੈਂ ਥੋੜੇ ਚਿਰ ਚ ਕਰਦੀ ਹਾ ਤੁਹਾਨੋ ਕੋਲ ਮੈਨੂੰ ਨਾ ਇਕ ਕੰਮ ਯਾਦ ਆ ਗਿਆ
ਅੱਛਾ ਅੱਛਾ ਠੀਕ ਹੈ ਕੋਈ ਗੱਲ ਨੀ ਜੀ ਸਤਿ ਸ੍ਰੀ ਅਕਾਲ
ਹਾਂ ਠੀਕ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ